ਮਾਸੀ। ਵਧੀਆ ਭਾਣੀ ਵਧੀਆ- ਵਧੀਆ, ਆਪਣਾ। ਸੁਣਾਓ, ਵਧੀਆ- ਵਧੀਆ।
ਹੋਰ, ਕਿੱਧਰ ਗਏ ਸੀ। ਘੁੰਮਣ- ਘੁੰਮਣ।
ਕਿਤੇ ਨਹੀਂ ਗਏ। ਘਰ ਹੀ ਬੈਠੇ ਆ, ਰੋਟੀ- ਪਾਣੀ ਖਾਧੇ ਆ। ਸਬਜ਼ੀ ਬਣਾਈ ਹੈ।
ਅੱਛਾ। ਜਾਣਾ ਸੀ, ਕਿੱਦੇ ਘੁੰਮ ਕੇ ਆਉਣਾ ਸੀ
ਕਿੱਦਾਂ ਘੁੰਮਈਏ। ਬਰਸਾਤ ਆ ਗਈ ਹੈ। ਬਰਸਾਤਾਂ ਵਿੱਚ ਘੁੰਮਣਾ ਏ।
ਅੱਛਾ।
ਹੋਰ, ਬੱਚਾ ਸਕੂਲ ਖੁਲੱ ਗਏ। ਗੇਏ ਆ ਸਕੂਲੇ।
ਹਮ ਇਹ
ਪੜਾਈ ਕਿੱਦਾਂ, ਦੀ ਹੋਈ ਹੈ। ਪਹਲਾ ਦਿਨ, ਸੀ ਕੇ। ਪਹਿਲਾ ਦਿਨ ਸੀ। ਪਹਿਲਾ ਦੈਨ ਸੀ।
ਨਹੀਂ- ਨਹੀਂ, ਹੁਣ ਦਸ, ਦਿਨ ਹੋ ਗਏ ਨੇ।
ਨਹੀਂ, ਦਸ ਦਿਨ ਹੋ ਗਏ ਨੇ। ਦਸ ਦਿਨ ਤਾਂ ਖੁੱਲੇ ਨੂੰ, ਨੀ ਹੋਏ। ਪਲੇ ਦਿਨ ਬਾਅਦ
ਹਾਂਜੀ- ਹਾਂਜੀ ਉਹ ਖੋਲ ਗਏ ਸਾਡੇ। ਸਾਡੇ ਖੋਲ ਗਏ। ਛੇ ਦਿਨ ਹੋਈ ਜਾਣੇ ਆ। ਹਾਂਜੀ।
ਚਲੋ ਵਧੀਆ। ਸ ਹੋਰ ਜਾਣਾ ਕਿਤੇ ਘੁੰਮਣ ਹੋਰ, ਟਿਊਸ਼ਨ ਜਾਂਦੇ ਪਣੇ ਉ। ਪੜਦੇ ਪਏ, ਹੋ ਅਜੇ।
ਨਹੀਂ ਪੜ ਲਿਆ। ਕੋਲੇਜ ਕਰ ਲਿਆ। ਕੋਲੇ ਕੋਾਲ ਕਰ। ਪੜਿਆ ਕਾਲਜ। ਹਾਂਜੀ- ਹਾਂਜੀ।
ਚੇਂਜ ਹੋਇਆ ਸਕੂਲਾ ਦਾ। ਆਜੇ ਕਿ ਨੀ, ਬਰਸਾਤਾਂ ਚ ਛੁੱਟੀਆਂ ਪੈ ਜਾਨੀ ਹੋਰ।
ਹਾਂ, ਔ ਤੇ ਹੈ। ਪੇਣੀ ਜਾਣੀਆਂ।
ਕਤ ਤਕ ਚੁਟੀਆਂ ਪੈਣਿਆ। ਫੇਰ ਕਲ ਛੂਟੀ।
ਇੱਧਰ ਤਾਂ ਬੜੀ ਗਰਮੀ ਹੋ ਰਹੀ ਹੈ। ਆਪਾਂ ਘੁੰਮਣ- ਘੁੰਮਣ ਗਏ ਸੀ ਬਾਹਰ। ਠੰਡ ਏ, ਸ਼ਿਮਲਾ ਗਿਆ ਸੀ। ਸ਼ਿਮਲਾ।
ਆਹ ਤੁਸੀਂ ਤਾਂ, ਸ਼ਿਮਲੇ ਜਾਂਦੇ ਰਹੇ ਕਰੋਂ। ਮੌਸਮ ਤਾਂ ਇੱਧਰ ਵੀ, ਸ਼ਿਮਲਾ ਬਣ ਗਿਆ। ਹੁਣ ਤੇ।
ਅੱਛਾ।
ਹੂੰ।
ਹੂੰ। ਹਮ
ਸਕੂਲ ਹੈ ਕਿ ਪਈ, ਛੁੱਟੀ ਹੋ ਗਈ ਏ।
ਹ ਜਾਣ। ਛੁੱਟੀ ਹੋ ਗਈ ਹੈ। ਬਰ ਆ
ਹਾਂ ਰੋਟੀ- ਪਾਣੀ ਖਾ ਲਿਆ। ਅਜ ਕੀ ਖਾਧਾ ਜੇ।
ਅੱਜ ਕੀ ਖਾਧਾ ਜੇ।
ਕੁਝ ਨੀ।
ਹੂੰ, ਕੁੱਛ ਨੀ, ਅਜ ਰੋਟੀ ਕੋਈ ਨੀ ਖਾਧੀ ਜੇ।
ਨਾ ਹਲੇੇ, ਖਣੀ ਏ। ਹਾਲੇ ਟਾਈਮ ਕਿ ਹੋਆ।
ਆਹ, ਹੋਰ ਕਮ ਤੇ ਜਾਣਾ ਫੇਰ? ਛੁੱਟੀ ਤੋਂ ਬਾਅਦ।
ਨਹੀਂ। ਹੁਣ ਟਿਊਸ਼ਨ ਜਾਵਾਂਗੇ, ਟਿਊਸ਼ਨ।
ਅੱਛਾ,
ਹਮ
ਆਹੋ ਹੋਰ ਪੜਾਈ ਲਗਾਤਾਰ ਕਰੋ ਨਾ।
ਹਾਂ। ਬਸ ਇਧਰ-ਉਧਰ ਗਏ ਸੀ।
ਉਹਦਰ ਮੀਂਹ ਕੱਟ ਆਣਡਿਆ ਸੀ ਵੀ ਜ਼ਿਆਦਾ ਆਉਂਦਾ ਪਿਆ।
ਐਹਦਰ ਮੀਂਹ ਨੀ ਆ ਰਿਹਾ ਐਹਦਰ ਮੌਸਮ ਠੀਕ ਹੈ।
ਹਮ ਸਾਡੇ ਉੱਧਰ ਬੜਾ ਮੀਂਹ ਪੈਣ ਡਿਆ।
ਹਾਂ, ਬਸ ਪਤਾ ਇੱਥੇ ਮੀਂਹ ਆਉਂਦਾ ਉਂਦਾ ਹੈ ਨੀ।
ਹਾਂ, ਏ ਤੇ ਫਿਰ ਏਦਾਂ ਹੀ ਏਥੇ ਕਦੇ ਆੳਦਾਂ ਹੈ, ਕਦੀ ਨਹੀਂ ਆਉਂਦਾ। ਅਜ ਔਂਦਾ, ਉੱਥੇ ਤੇ ਮੀਂਹ ਬੜਾ ਆਉਂਦਾ ਪਿਆ। ਉੱਥੇ ਬਰਸਾਤ ਅੱਗੇ ਆਉਂਦੀ ਪਈ ਰੁਕਣ ਦਾ ਨਾਂ ਨਹੀਂ ਜੋ ਸਵੇਰ ਦਾ ਚੱਲਦਾ ਪਿਆ ਹੱਲੇ ਤੱਕ ਰੁਕਿਆ ਕੋਈ ਨੀ। ਅਸੀ ਸਗੋਂ ਬਾਜ਼ਾਰ ਜਾਣਾ ਸੀ, ਬਾਜ਼ਾਰ ਵੀ ਨੀ ਜਾਣ ਹੁੰਦਾ ਪਿਆ। ਸਬਜ਼ੀਆਂ ਸੁਬਜ਼ੀਆਂ ਲੈਆਣੀਆਂ ਸੀ। ਫਿਰ ਔ ਪੈਰ ਮੋੜੇ ਕਦੀ ਪੈਰ ਰਾਤ ਦਾ ਵੀ ਸੋਚਦੇ ਕੀ ਬਣਾਈਏ? ਦੁਪੇਹਰ ਤਾਂ ਅਸੀਂ ਲੇਟ ਹੀ ਖਾਂਦੇ ਹਾਂ ਰੋਟੀਆ।
ਅੱਛਾ।
ਏਦਾ ਕੀ ਹੈ, ਹੋਰ ਸਬਜ਼ੀ ਸੁਬਜ਼ੀ ਬਣਾਵਾਂਗੀ, ਤਾਂ ਹੋਏਗਾ ਇਹ ਤਾਂ ਪਲੇਡ ਖਾਂਦੇ ਪਏ ਆ ਬਰਸਾਤ ਰੁਕੇਗੀ, ਤਾਂਹੀ ਜਾਵਾਂਗੇ ਨਾ।
ਅੱਛਾ।
ਹੋਰ ਫਲ ਫੁਲ ਵੇਖਾਂਗੀ, ਕਈ ਵਧੀਆ ਹੋਏਗਾ ਫਲ ਲਿਆਵਾਂਗੀ। ਮਹਿੰਗੇ ਬੜੇ ਨੇ ਸੇਬ ਪੁੱਛੇ, ਦੋ ਸੋ ਰੁਪਏ
ਹਾਂ, ਫਲ ਮਹਂਗੇ ਹੀ ਹੈਗੇ ਨੇ।
ਹਾਂ। ਹਾਂ ਚੀਕੂ ਨੀ ਆਉਂਦੇ ਪਏ ਹੁਣ ਤਾਂ ਉਦਾਂ ਹੀ ਬਰਸਾਤ ਪਈ ਕੀੜੇ ਕੂੜੇ ਆਣ ਲੱਗ ਗਏ ਨਾ ਹੁਣ
ਹੋਰ, ਹੋਰ ਕਿੱਦਾਂ ਹੈ। ਹੋਰ ਕੀ ਖਾਦਾ ਖੁਦਾ ਏ?
ਖਾਦਾ ਕੀ, ਸਵੇਰੇ ਸਬਜ਼ੀ ਬਣਾਈ ਗੱਟੇ ਦੀ ਬਣਾਈ ਸੀ ਹੁਣ ਚਾਵਲ ਬਣਾਏ ਦੁਪਹਿਰੇ ਹਾਂਜੀ। ਹਾਂ ਸਵੇਰ ਦਾ ਹਜੇ ਨਾਸ਼ਤਾ ਹੋਇਆ, ਹੁਣ ਰਾਤ ਦਾ ਵੇਖੋ। ਦੁਪੇਹਿਰ ਦਾ, ਲੇਟ ਹੀ ਖਾਂਦੇ ਆ ਨਾ, ਦਸ ਵਜੇ ਤੋਂ ਸਵੇਰੇ ਚਾਵਲ ਬਣਾ ਲਏ ਸੀ, ਹੁਣ ਦੁਪੇਹਿਰ ਦਾ ਵੇਖੋ, ਕੀ ਬਣਾਈਏ। ਹੂੰ ਉਹ ਸਬਜ਼ੀਆਂ ਨੇ ਜ਼ਹਰ ਦਿਲ ਕਰਦਾ ਹੀ ਨੀ ਕੀ ਬਣਾਏ ਬੰਦਾ।
ਹਾਂ ਔ ਤੇ ਹੈ। ਸਬਜ਼ੀਆਂ ਅਜਕਲ ਕੀ ਖਾਣੀਆਂ ਏ।
ਅੱਜ ਕੱਲ ਸਬਜ਼ੀਆਂ ਦਾ ਪਤਾ ਹੀ ਨੀ ਲੱਗਦਾ ਕੀ ਖਾਈਏ, ਕੀ ਨਾ ਖਾਈਏ। ਬਾਜ਼ਾਰ ਆ, ਦਾਲਾਂ ਹੋਈਆਂ ਯਾ ਕੁਛ ਹੋਵੇ ਪਰ ਖਾਦੀ ਨਹੀਂ ਜਾਂਦੀਆਂ। ਸਬਜ਼ੀਆਂ ਚ ਤੇ ਓਦਾਂ ਹੀ ਮਿਲਾਵਟ ਹੈਗੀ ਏ, ਮਨ ਤਾਂ ਕਰਦਾ ਨੀ ਖਾਣ ਨੂੰ।
ਹਾਂਜੀ।
ਹੂੰ, ਹੋਰ ਵੇਖਣਗੀ ਕੋਈ ਚਜ ਦੀ ਚੀਜ਼ ਹੋਏਗੀ, ਬਣਾਵਾਂਗੇ। ਮਨ ਤਾਂ ਕਰਦਾ ਏ, ਸੁੱਕੀਆਂ ਸਬਜ਼ੀਆਂ ਬੱਚੇ ਨੀ ਖਾਂਦੇ। ਔਹੀ ਕਰਨਗੇ ਮੈਂ ਨੀ ਖਾਣੀ, ਮੈਂ ਨੀ ਖਾਣੀ, ਬੰਦਾ ਬਣਾਵੇ ਕੀ?
ਉਹ ਤੇ ਹੈ ਹੀ ਹੈ। ਹੁਣ ਐਧੇ ਵੀ ਜੇਹੜੀ ਮਿਲ਼ਦੀਆਂ ਏ, ਐਵੇਂ ਹੀ ਲੱਗੇ ਹੋਏ ਨੇ।
ਹੂੰ, ਸਬਜ਼ੀਆਂ ਤੇ ਮਂਹਗੀਆ ਨੇ, ਨਾਲੇ ਹੁਣ ਪਿਆਜ ਟਮਾਟਰ ਵੀ ਏਦਾਂ ਦੇ ਹੋਣ ਲੱਗ ਗਏ ਮੀਂਹ ਚ ਖ਼ਰਾਬ ਵੀ ਆਨ ਲੱਗ ਗਏ ਨੇ ਜੇ ਔਦਨ ਲੈ ਕੇ ਆਈ ਸੀ ਪਿਆਜ ਬਿਲਕੁਲ ਖਰਾਬ ਨਿਕੱਲੇ ਗਿੱਲੇ ਪਿਆਜ ਆਨ ਲੱਗ ਗਏ ਨੇ ਹੁਣ।
ਅੱਛਾ- ਅੱਛਾ
ਏਹਦੋ ਮੰਡੀਔ ਲੇ ਆਵੇ ਸਬਜ਼ੀਆਂ ਕੱਚੀਆਂਕ ਤਾਂਵਾ
ਹਾਂ
ਔ ਤੇ ਹੈ। ਹੋਰ ਅਸੀਂ ਗਏ ਕੋਈ ਨੀ ਜਾਨਾ ਸੀ। ਕੇੜੇ ਬਾਜ਼ਾਰ ਉੱਥੇ ਨੀ ਗਏ ਬਾਜ਼ਾਰ ਜਾਉ ਤਾਂ ਨੀ ਗਏ
ਅੱਛਾ ਹੋਰ ਜਾਣਾ ਸੀ ਘੁੰਮਣ? ਜਾਣਾ ਹੀ ਜੀ ਘੁੰਮਣ ਘੁੰਮਣ ਜਾਣਾ
ਕੰਮ ਲੱਗੇ ਹੋਏ ਨੇ ਕਿੱਥੇ ਜਾਣ ਹੁੰਦਾ ਹੈ। ਘਰ ਦੇ ਕੰਮ ਹੀ ਨੀ ਮੁੱਕਦੇ ਹੁਣ ਟਾਈਮ ਹੋਇਆ ਪਿਆ ਹੁਣ ਟਿਊਸ਼ਨ ਭਜਣ ਨੂੰ ਬੱਚਿਆਂ ਨੂੰ ਉਹ ਛੋਟਾ ਵੀ ਐ ਤੇ ਹੁਨ ਛ ਨੂੰ ਪ ਲਾਂਗੇ ਉਹਨਾਂ ਨੇ ਹਰ ਰੋਟੀ ਕਿਆ ਵੀ ਨਾਲ ਖਾ ਖਾਂਦਾ ਵੀ ਕਿਆ
ਅੱਛਾ
ਉਹ ਮੀਂਹ ਵਿੱਚ ਘੁੰਮਦਾ ਪਿਆ ਕੇ ਵੀ ਕਹਿੰਦਾ ਮੀਂਹ ਵਿੱਚ ਘੁੰਮਨਾ
ਹਾ ਜਾਣਾ ਸੀ ਹੁਣ ਛੇਤ ਚੱਕਰ ਲਗਾਉਣਾ ਸੀਗੇ
ਕਿੱਥੇ ਜਾਣਾ ਸੀ ਹੁਣ? ਬਾਰਿਸ਼ ਤੋ ਬਾਦ ਬਾਹਰ ਦਾ ਮੌਸਮ ਬੜਾ ਵਧੀਆ ਉਓਥੇ ਜਨੇ ਆਂਧਰਾ ਜਾਓ ਜਾਂ ਓਧਰ ਪਾਸੇ ਜਾਓ ਇੰਗਲੈਂਡ ਵਾ ਓਧਰ ਪਾਸੇ ਜੀ ਹੈਲੋ ਹੋਰ ਕੀ ਹਾਲ ਚਾਲ ਹੈ ਹੋਰ ਸਭ ਠੀਕ ਨੇ ਘਰ ਦੇ ਬੱਚੇ ਮੰਮੀ ਡੈਡੀ? ਅੱਛਾ ਹਾਂ ਉਹ ਤੇ ਹੈ ਹੀ ਬਸ ਹੁਨ ਨਾਟਕ ਸ਼ੁਰੂ ਹੋ ਗਿਆ ਨਾਟਕ ਵਿਹਨੀ ਰਹਿਣਾ ਵਾ ਨਾਲੜ ਵਦੀ ਰ ਵਾਂ ਹਾਂ ਪੰਜ ਵਜੇ ਤੱਕ ਆਂਦਾ ਛੇ ਵਜੇ ਤੱਕ ਨਾਟਕ ਹਾਂ ਪਹਲੇ ਸਵੇਰੇ ਵੇਖੀ ਦਾ ਫਿਰ ਕੰਮ ਕੁੰਮ